ਹੈਲੋ।
ਸਤਿ ਸ਼੍ਰੀ ਆਕਾਲ ਜੀ।
ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ। ਵਾਜ਼ ਆ ਰੀ ਤੁਹਾਨੂੰ ਮੇਰੀ ਹੈਲੋ ਹੈਲੋ ਵਾਜ਼ ਆ ਰੀ ਐ, ਹਾਂਜੀ ਵਧੀਆ ਤੁਸੀਂ ਦੱਸੋ ਹੈਲੋ ਹੈਲੋ ਹਾਂਜੀ ਮੈਨੂੰ ਵੀ ਆ ਗਈ ਹੋਰ ਠੀਕ
ਵਧੀਆ ਮੈਂ ਵੀ ਵਧੀਆ ਹੋਰ ਤੁਹਾਡੇ ਘਰ ਸਭ ਠੀਕ ਨੇ?
ਹਾਂਜੀ ਸਭ ਵਦੀਆ, ਬੜੇ ਚਿਰ ਬਾਦ ਯਾਦ ਕੀਤਾ ਤੁਸੀਂ ਤਾਂ।
ਅੱਛਾ-ਅੱਛਾ। ਮੈਂ ਕੇਆ ਚਲੋ ਅੱਜ ਭੈਣ ਜੀ ਨਾਲ ਵੀ ਕੋਈ ਗੱਲ ਕਰਨੀ ਸੀ, ਫੋਨ ਵੀ ਕਰ ਈ ਲਵਾਂ।
ਹਾਂ ਚੰਗਾ ਕੀਤਾ ਤੁਸੀਂ ਫੋਨ ਕਰ ਲਿੱਤਾ। ਮੈਂ ਤੇ ਸੋਚਦੀ ਵੀ ਸੀ ਤੁਸੀਂ ਫੋਨ ਨੀ ਕੀਤਾ ਬੜੇ ਦਿਨ ਹੋ ਗਏ ਨੇ।
ਅੱਛਾ-ਅੱਛਾ, ਔਰ ਕੀ ਕਰ ਰੇਸੀ ਤੁਸੀਂ?
ਮੈਂ ਤੇ ਬਸ ਵੇਹਲੀ ਬੈਠੀ ਵੀ ਸੀ, ਬੱਚਿਆਂ ਨੂੰ ਟਿਊਸ਼ਨ ਭੇਜਿਆ ਏ ਹੁਨੇ।
ਅੱਛਾ-ਅੱਛਾ।
ਓ ਭੈਣਜੀ ਜੀ, ਮੈਂ ਤੁਆਡੇ ਕੋਲ ਪੁੱਛਣਾ ਸੀ ਮੈਂ ਕੇਆ ਔਨਲਾਈਨ ਸ਼ੋਪਿੰਗ ਦਾ ਕੁਛ ਫਾਇਦਾ ਹੈ?
ਨਈਂ-ਨਈਂ ਬਿਲਕੁਲ ਵੀ ਨਈਂ ਐ ਹੈਗਾ, ਓਨਲਾਈਨ ਸ਼ੋਪਿੰਗ ਦੇ ਵਿੱਚ ਨਾ ਕੋਈ ਚੀਜ਼ਾਂ ਸਈ ਆ ਜਾਦੀਆਂ ਨੇ ਕੋਈ ਚੀਜਾਂ ਠੀਕ ਨੀ ਆਂਦੀਆਂ। ਮੇਰੇ ਨਾ ਵਿਯਾ ਸੀ ਨਾਲ ਦੇ ਘਰ ਦੇ ਗੁਆਂਢੀਆਂ ਦਾ ਵਿਯਾ ਸੀ, ਮੈਂ ਕੱਪੜੇ ਮੰਗਵਾਏ ਬਿਲਕੁਲ ਕਿਸੇ ਕੰਮ ਦੇ ਨੀ ਆਏ। ਮੇਰੇ ਕੋਲ ਇੱਕ ਤੇ ਸਾਈਜ ਦੀ ਦਿੱਕਤ ਹੋ ਗਈ, ਤੋਂ ਕੱਪੜਾ ਵੀ ਵਧੀਆ ਨੀਂ ਆਯਾ ਓਦਾ ਤੇ।
ਅੱਛਾ-ਅੱਛਾ। ਕਿਉਂਕਿ ਨਾ ਮਤਲਬ ਕੱਪੜੇ ਤਾਂ ਮੰਗਵਾਏ ਸੀਗੇ ਕਿ ਕੱਪੜਿਆਂ ਦਾ ਈਸ਼ੂ ਬੋਤ ਆਂਦੈ। ਦੇਖੋ, ਇੱਕ ਤਾਂ ਸਾਈਜ ਦਾ ਈਸ਼ੂ ਆਏਗਾ ਠੀਕੈ। ਔਰ ਸਾਈਜ ਦਾ ਈਸ਼ੂ ਐ ਉਸ ਤੋਂ ਬਾਅਦ ਸਲੀਪਰ ਮੰਗਵਾਓ ਸਲੀਪਰ ਦਾ ਈਸ਼ੂ ਐ, ਮੈਂ ਤਾਂ ਤੁਆਡੇ ਕੋਲ ਤਾਂ ਪੁੱਛ ਰੀ ਸੀ ਮੈਂ ਕੇਆ ਚੱਲ ਭੈਣਜੀ ਕੋਲ ਪੁਛ
ਕਦੀ ਮੰਗਵਾਯਾ ਕੋਈ ਚਾਹ ਹੋਏ ਤੇ ਬਣਾਓ ਤਾਂ ਮੰਗਵਾਓ ਮੇਰਾ ਤੇ ਬਿਲਕੁਲ ਵੀ ਆਸਾਨ ਵੀ ਆਨ ਈ ਨੀ
ਨੀਂ ਮੇਰਾ ਵੀ ਵਧੀਆ ਨੀਂ ਨਿਕਲਾ, ਮੈਂ ਨਾ ਇਕ ਓ ਫਲਿਪਕਾਰਟ ਤੋਂ ਮੰਗਵਾਯਾ ਸੀ ਮੈਂ ਕੋਈ ਕੋਈ ਚੀਜ ਵਧੀਆ ਆ ਜਾਂਦੀ ਏ, ਕੋਈ ਤੇ ਬਿਲਕੁਲ ਬੇਕਾਰ ਆਂਦੀ ਏ ਜਿਵੇਂ ਆਪਾਂ ਟੀ-ਸ਼ਰਟਾਂ ਮੰਗਾ ਲਈਏ ਕੋਈ-ਕੋਈ ਵਧੀਆ ਆ ਜੇਗੀ ਤੇ ਕੋਈ ਬੜੀ ਬੇਕਾਰ ਆਂਦੀ ਏ, ਸਾਈਜ਼ ਦਾ ਈਸ਼ੂ ਆ ਜਾਂਦਾ ਫੇਰ ਸਾਨੂੰ ਜਿਵੇਂ ਹੁਣ ਮੈਂ ਵਿਯਾ 'ਚ ਮੰਗਾਈਆਂ ਸੀ ਹੈਨਾ, ਤੇ ਤਾਂ ਵੀ ਸਾਡੇ ਇੱਧਰ ਵਿਯਾ ਸੀ ਤੇ ਓ ਮੈਂ ਮੰਗਾਈਆ ਹਾਂ ਫਿਰ ਮੈਨੂੰ ਓ ਤੁਰੰਤ ਹਾਂ, ਓ ਸਭ ਖਰਾਬ ਆ ਗਿਆਂ। ਮੈਂ ਵਿਯਾ ਦੇ ਵਿੱਚ ਕੀ ਕਰਦੀ ਵੀ, ਮੈਂ ਬਾਜ਼ਾਰ ਜਾ ਕੇ ਦੁਆਰਾ ਸ਼ੋਪਿੰਗ ਕਰਕੇ ਆਈ। ਆਪਾਂ ਹੁਣ ਨੋਰਮਲ ਵ ਸ਼ੋਪਿੰਗ ਕਰਨ ਜਾਂਣੇ ਆ ਤਾਂ ਓਦੇ ਸਾਨੂੰ ਬੜੇ ਫੈਦੇ ਹੋ ਜਾਂਦੇ ਨੇ ਜਿਵੇਂ ਦੇਖੋ ਤੂਆਨੂੰ ਪਤਾ ਏ ਕੱਪੜਾ ਫੜ ਕੇ ਵੇਖ ਲੈਂਨੇ ਆਂ, ਕਿਵੇਂ ਦਾ ਕੱਪੜਾ ਏ, ਹੈਨਾ ਸਾਈਜ ਵੀ ਸਈ ਆ ਜਾਂਦਾ ਵੇ, ਜੇ ਸਾਨੂੰ ਹਾਂ ਕਲਰ ਵਗੈਰਾ ਐਕਸਚੇਂਜ ਕੁਝ ਕਰਨਾ ਹੋਵੇ ਤਾਂ, ਆਪਾਂ ਕਰ ਵੀ ਸਕਦੇ ਆਂ ਦੁਕਾਨ ਤੇ। ਉੱਥੇ ਆਪਾਂ ਬਾਰਗੇਨਿੰਗ ਵੀ ਕਰ ਸਕਦੇ ਆਂ, ਪੈਸੇ ਘੱਟ-ਵੱਧ ਵੀ ਕਰਾ ਸਕਦੇ ਆ ਆਪਾਂ। ਐ ਔਖਾ ਵੇ। ਤਈਓ ਮੈਂ ਔਨਲਾਈਨ ਸ਼ੋਪਿੰਗ ਨੀ ਕਰਦੀ, ਔਨਲਾਈਨ ਸ਼ੋਪਿੰਗ ਦੇ ਵਿੱਚ ਤੁਆਨੂੰ ਤੇ ਪਤਾ ਈਏ ਸਭ ਚੀਆਂ 'ਚ ਦਿੱਕਤ ਈ ਆਂਦੀ ਰੈਂਦੀਏ। ਹੈਲੋ।
ਗਿਆ, ਓ ਨਾਲੇ ਬੰਦਾ
ਹੈਲੋ ਭੈਣ ਜੀ ਤੁਆਡੀ ਵਾਜ਼ ਨੀ ਆਰੀ, ਥੋੜੀ ਵਾਜ ਨੀ ਆਰੀ। ਹੈਲੋ।
ਹਾਂਜੀ ਆਰੀ ਅਵਾਜ ਤੁਆਨੁ, ਹੈਲੋ
ਵਿੱਚ ਗੈਬ ਹੋਗੇ ਤੁਸੀ ਹੈਲੋ, ਵਾਜ ਆਰੀਏ ਮੇਰੀ?
ਉਹ ਨਾ ਹਾਂਜੀ-ਹਾਂਜੀ ਉਹ ਨੈੱਟਵਰਕ ਪ੍ਰੋਬਲਮ ਕਰਕੇ ਹੋ ਰਿਹਾ।
ਹਾਂ
ਹੈਲੋ, ਨੈੱਟਵਰਕ ਪ੍ਰੋਬਲਮ ਬਹੁਤ ਹੋ ਰਹੀ ਹੈ ਨਾ, ਹੈਲੋ।
ਹਾਂਜੀ ਵਾਜ਼ ਆ ਰਹੀ ਤੁਹਾਨੂੰ?
ਹੈਲੋ। ਹੈਲੋ। ਹੈਲੋ, ਹੈਲੋਬ ਹੈਲੋ। ਹੈਲੋ।
ਹੈਲੋ, ਹਾਂਜੀ ਆ ਰਹੀ ਅਵਾਜ, ਹਾਂਜੀ-ਹਾਂਜੀ ਆ ਰਹੀ ਆ। ਹਾਂ-ਹਾਂ, ਉਹ ਨੈਟਵਰਕ ਪ੍ਰੋਬਲਮ
ਹਾਂ ਵੇਤ ਉਹ ਬਾਰਿਸ਼ ਆ ਰਹੀ ਆ ਤਾਂ ਕਰਕੇ।
ਹਾਂ-ਹਾਂ। ਬਾਰਿਸ਼ ਤਾਂ ਕੱਲ ਪਰਸੋਂ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਸਾਡੇ ਇੱਧਰ ਤਾਂ
ਹੋ ਰਹੀ ਹੈ।
ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਨਾ ਹਾ ਨਾ ਬੰਦਾ ਬਾਹਰ ਕਿੱਥੇ ਆ ਸਕਦਾ ਨਾ ਜਾ ਸਕਦਾ
ਉਹ ਵੀ ਤਾਂ ਕੱਲ ਸਕੂਲਾਂ ਦੀ ਛੁੱਟੀ ਕਰਤੀ ਇਹਨਾਂ ਨੇ ਤੇ ਅੱਜ, ਅੱਜ ਮੀਹ ਹੋਇਆ ਤੇ ਛੁੱਟੀ ਨੀ ਕੀਤੀ।
ਨਹੀ ਸਾਡੇ ਇੱਥੇ ਤਾਂ ਅੱਜ ਛੁੱਟੀ ਐ ਸੈਕਿੰਡ ਸੈਚਡੇ ਦੀ।
ਪਰ ਛੁੱਟੀ ਬੱਚਿਆਂ ਦੀ,
ਅੱਛਾ-ਅੱਛਾ, ਸਾਡੇ ਕੱਲ ਬੱਚੇ ਗਏ ਸੀ ਕਿ ਅੱਜ ਸੈਕਿੰਡ ਸੈਚਡੇ ਛੁੱਟੀ
ਨਹੀ ਸਾਡੇ ਤਾਂ ਨਾ ਕੱਲ ਛੁੱ ਛੁੱਟੀ ਹੈਗੀ ਸੀ ਤੇ ਉਹ ਕੱਲ ਮੀਂਹ ਨਹੀਂ ਆਇਆ ਰੇਨੀ ਡੇ ਦੀ ਛੁੱਟੀ ਕਰਤੀ ਸੀ ਉਹਨਾਂ ਨੇ ਮੀਂਹ ਕਰਕੇ ਅੱਜ ਸ ਆਹ ਸੱਤੀ ਸਵੇਰੇ ਮੀਂਹ ਆ ਗਏ ਤੇ ਛੁੱਟੀ ਨੀ ਕੀਤੀ ਇਹਨਾਂ ਨੇ।
ਹਾਂ-ਹਾਂ, ਅੱਜ ਸਾਡੇ ਇੱਥੇ ਅੱਜ ਤਾਂ ਨਹੀਂ ਬਾਰਿਸ਼ ਹੈਗੀ। ਕੱਲ ਬਹੁਤ ਹੈਗੀ ਸੀ, ਕੱਲ ਔਰ ਪਰਸੋਂ।
ਤੁਸੀਂ ਉਹ ਸ਼ੋਪਿੰਗ ਦੀ ਗੱਲ ਕਰ ਰਹੇ ਸੀ, ਤੇ ਫਿਰ ਤੁਸੀਂ ਔਨਲਾਈਨ ਕੀ ਮੰਗਵਾਇਆ ਸੀ ਤੁਸੀਂ।
ਮੈਂ ਔਨਲਾਈਨ ਆਪਣਾ ਸੂਟ ਮੰਗਇਆ ਸੀਗਾ ਉਹਦੇ ਕੱਪੜਾ ਇਤਨਾ ਬੇਕਾਰ ਨਿਕਲਿਆ ਸੀ ਇੱਕ
ਹਾਂ ਹਾਂਜੀ ਹੁੰਦਾ ਹੈ ਬਿਲਕੁਲ ਠੀਕ। ਕਹਿ ਰਹੇ ਹੋ ਫਿਰ ਪਤਾ ਏ ਸਾਈਜ਼ ਦੀ ਵੀ ਦਿੱਕਤ ਆ ਜਾਂਦੀ ਏ। ਫਿਰ ਅਸੀਂ ਐਵੇਂ ਸੀ ਦੁਕਾਨ ਤੋਂ ਜਾ ਕੇ ਲੈ ਲੈ ਕੇ ਆਵਾਂਗੇ ਤੇ ਪੈਹੇ ਪੂਹੇ ਕੱਟ ਕਰਾ ਲਾਂਗੇ ਫਿਰ ਔਨਲਾਈਨ ਆਪਾਂ ਕਰਾ ਨੀ ਸਕਦੇ ਸਾਨੂੰ ਪਸੰਦ ਆ ਜੇ ਇੱਕ ਵਾਰ ਲੈ ਲਓ ਫੇਰ ਇੱਕ ਵਾਰ, ਪਾਓ ਖ਼ਰਾਬ ਵੀ ਨਿਕਲਦਾ ਕੱਪੜਾ ਫਿਰ ਕਿੰਨਾ।
ਨਹੀ, ਮੇਰਾ ਮੈਂ ਅਨਸਟੀਚ ਸੂਟ ਮੰਗਵਾਇਆ ਸੀਗਾ। ਉਹ ਇੱਕ ਵਾਰੀ ਪਾਇਆ ਇੱਕ ਵਾਰ ਬਾਅਦ ਉਸ ਤੋਂ ਬਾਅਦ ਮੈਂ ਵੋਸ਼ ਕਰਕੇ ਮੈਂ ਕਿਹਾ ਚਲ ਮੈਂ ਵੋਸ਼ ਕਰਕੇ ਰੱਖ ਦਿੰਨੀ ਉਹ ਕੱਪੜੇ ਦਾ ਪੂਰਾ ਕਲਰ ਹੀ ਖਰਾਬ ਹੋ ਗਿਆ।
ਹਾਂਜੀ ਮੈਂ ਵੀ, ਇੱਕ ਸਾਲ ਹੋ ਗਿਆ ਮੈਨੂੰ ਇਸ ਗੱਲ ਨੂੰ ਉਸ ਤੋਂ ਬਾਅਦ ਮੈਂ ਔਨਲਾਈਨ ਸ਼ੋਪਿੰਗ ਨ ਔਨਲਾਈਨ ਸ਼ੋਪਿੰ ਦੂਜੀ ਚੀਜ਼ਾਂ ਮੰਗਾ ਲੈਂਣੀ ਆ, ਜਿਵੇਂ ਘਰ ਦੀ ਗਰੋਸਰੀ ਹੋ
ਹੂੰ-ਹੂੰ। ਹਾਂ-ਹਾਂ, ਓ ਸਮਾਨ ਤਾਂ ਅੱਛਾ ਆਂਦੈ ਮਤਲਬ ਕੱਪੜੇ ਵਗੈਰਾ, ਪ੍ਰੋਡਕਟ ਵਗੈਰਾ। ਓ ਅੱਛੇ ਨੀ ਆਦੇ ਜਿਵੇਂ ਮੇਕਅੱਪ ਦਾ ਕੁਛ ਮੰਗਵਾਣਾ ਹੋਏ ਓ ਵੀ ਮੇਰਾ, ਮੈਂ ਮੰਗਵਾਯਾ ਸੀ ਸੀ ਕੰਪ, ਹਾਂ। ਹਾਂ, ਨਈਂ ਮੈਂ ਕੰਪਨੀ ਦਾ ਮੰਗਵਾਯਾ ਸੀ, ਹੈ ਪੂਰਾ ਸੀਲ ਸੀ। ਬਟ ਐ ਸੀ ਕਿ ਪ੍ਰੋਡਕਟ ਟ ਓਰੀਜਨਲ
ਅੱਛਾ-ਅੱਛਾ, ਹਾਂ ਤੋਂ ਓਈ ਹੋ ਗਿਆ ਨਾ ਫਿਰ ਚ-ਚੱਜ ਦੀ ਚੀਜ਼ ਨੀ ਨਿਕਲਦੀ।
ਹਾਂ, ਤੇ ਫਿਰ ਉਸ ਤੋਂ ਬਾਦ ਲਗਾਨ ਨਾਲ ਵੀ ਮੈਨੂੰ ਫੇਸ ਤੇ ਵੀ ਪਿੰਪ ਪਲ ਵਗੈਰਾ ਹੋ ਗਏ ਸੀ ਮੇਰੇ ਮਤਲਬ ਅੱਛੀ ਨਾ ਨਿਕਲੇ, ਹਾਂ ਔਰ ਮੈਂ ਇਤਨੇ ਟੈਮ ਤੋਂ ਓ ਚੀਜ਼ ਯੂਜ ਕਰ ਰੀ ਸੀ। ਮਤਲਬ ਮੈਂ ਨਾ ਉਨਲਾਈਨ ਮੰਗਵਾਉਣ ਨਾਲ ਮੈਨੂੰ ਨ ਨੁਕਸਾਨ ਹੋਇਐ।
ਨੀਂ ਕੋਈ-ਕੋਈ ਐਪ ਵਧੀਆ ਹੁੰਦਾ ਵੇ, ਲੇਕਿਨ ਕੋਈ-ਕੋਈ ਜਿਵੇਂ ਮਿੰਤ੍ਰਾ ਵੀ ਵਧੀਆ ਹੁੰਦੈ, ਸੁਣਿਆ ਵੇ ਮੈਂ। ਮਿੰਤ੍ਰਾ ਹੋ ਗਯਾ, ਸਵਾਨਾ ਹਾਂ। ਸਵਾਨ ਤੇ ਵੇਖ ਲੋ ਤੇ ਮੇਕਅੱਪ ਵਗੈਰਾ ਮਿਲਦੇ ਨੇ, ਚਸ਼ਮੇ ਵਗੈਰਾ ਮਿਲਦ ਦੇ ਨੇ, ਐ ਚੀਜ਼ਾਂ ਓਥੇ ਵਧੀਆ ਮਿਲਦੀਆਂ ਨੇ।
ਹਾਂਜੀ। ਹਾਂ, ਦੇਖੋ ਫਾਇਦਾ ਸਾਨੂੰ ਬਲਿੰਕਟ ਦਾ ਬੋਤ ਐ, ਬਲਿੰਕਟ ਇਚ ਦੱਸ ਮਿੰਟ'ਚ ਸਮਾਨ ਆ ਜਾਂਦੈ, ਦਲ ਓਦੇ ਚ ਅਸੀ ਕਰੋਕਰੀ ਦਾ ਸਮਾਨ ਮੰਗ
ਸਈ ਕੈ ਰੇ ਬਿਲਕੁਲ -ਬਿਲਕੁਲ ਜਿਵੇਂ ਘਰ ਚ ਐਮਰਜੈਂਸੀ ਕੋਈ ਸਬ ਜੀ ਵਗੈਰਾ ਨਾ ਮਿਲੇ ਤੇ ਬਲਿੰਕਇਟ ਕਰ ਲੋ, ਫਟਾਫਟ ਆ ਜਾਂਦੀ ਏ।
ਹਾਂ- ਹਾਂ। ਦੇਖੋ ਕਈ ਵਾਰ ਬੰਦਾ ਕੱਲਾ ਵੀ ਹੁੰਦਾ ਘਰ, ਨਈਂ ਜਾ ਪਾਂਦਾ ਕੋਈ ਚੀਜ਼ ਲੈਣ ਵਾਸਤੇ, ਕੋਈ ਗੈਸਟ ਆ ਜੇ ਤੇ ਸਾਨੂੰ ਬਲਿੰਕਇਟ ਦੇ ਫੈਦ
ਹਾਂ ਬਲਿੰਕਇਟ ਤੇ ਬੌਤ ਵਧੀਐ। ਬੋਤ ਵਧੀਆ ਹਾਂ! ਡਿਲੀਵਰੀ ਵੀ ਫਾਸਟ ਕਰਦੇ ਨੇ ਓ ਤੇ ਸਈ ਭੈਜ ਦੇ ਦੇਂਦੇ ਨੇ ਚੀਜ ਵੀ। ਸਮੇਂ ਸਾਡਾ ਬੱਚ ਜਾਂਦਾ ਵੇ, ਜਿਵੇਂ ਆਪਾਂ ਕਾਰ ਚ ਲੈਣ ਜਾਏ ਸਾਡੇ ਕੋਈ ਨੀ ਹੈਗਾ, ਅਸੀਂ ਬਲਿੰਕਇਟ ਕਰ ਲਾਂਗੇ, ਘਰ ਆ ਜੇਗੀ ਤੇ ਟੈਮ ਬਚ ਜੇਗਾ ਸਾਡਾ।
ਹਾਂ, ਬਲਿੰਕਇਟ ਦਾ ਬਹੁਤ
ਬਹੁਤ ਜਾਦਾ
ਹੁਣ ਕੱਲ ਈ ਕੱਲ ਈ ਦੇਖ ਲੋ, ਸਾਡੇ ਘਰ ਗੈਸਟ ਆ ਗਏ ਸੀ। ਮੈਂ ਕੱਲੀ ਹੈਗੀ ਸੀ ਘਰ ਦੇ ਵਿੱਚ, ਹੁਣ ਬੰਦਾ ਗੈਸਟ ਨੂੰ ਛੱਡ ਕੇ ਤਾਂ ਕੱਲਾ ਜਾ ਨਹੀਂ ਸਕਦਾ, ਠੀਕ ਐ! ਫਿਰ ਮੰਗਵਾਯਾ, ਮੇਰੇ ਤੇ ਦਸ ਮਿੰਟ ਇਚ ਹੀ ਸਮਾਨ ਆ ਗਿਆ ਫਟਾਫਟ ਘਰ। ਦੇਖੋ ਕੁਛ ਸਨੈਕਸ ਵੀ ਮੰਗਾ ਲੋ, ਕੁਛ ਵੀ ਮੰਗਵਾ ਲੋ, ਦੇਖੋ ਜਮੈਟੋ ਦੇ ਵੀ ਸਾਨੂੰ ਫੈਦੇ ਨੇ, ਜਮੈਟੋ ਵਿੱਚ ਵੀ ਸਮਾਨ ਆ ਜਾਂਦੈ। ਓਦਾ ਵੀ ਫੈਦਾ ਸ
ਹਾਂ, ਐ ਖਾਣਪੀਣ ਦੀ ਚੀਜ਼ਾਂ ਵਾਲੇ ਸਈ ਹੈਗੇ ਨੇ, ਜੇੜੇ ਦੂਜੇ ਹੁੰਦੇ ਨਾ ਓ ਠੀਕ ਨੀਂ ਹੈਗੇ ਐਪ। ਮਤਲਬ ਕਿ ਐਪ ਤਾਂ ਓ ਵੀ ਠੀਕ ਹੈਗੇ ਨੇ ਲੇਕਿਨ ਕੋਈ- ਕੋਈ ਚੀਜ਼ ਓਥੇ ਖਰਾਬ ਨਿਕਲਦੀ ਏ। ਮੇਰਾ ਐਕਸਪੀਰੀਅੰਸ ਬਹੁਤ ਗੰਦਾ ਸੀ‌। ਜੇੜਾ ਔਨਲਾਈਨ ਸ਼ੋਪਿੰਗ ਦਾ ਬਹੁਤ ਗੰਦਾ ਸੀ।
ਨਈਂ ਔਨਲਾਈਨ ਸ਼ੋਪਿੰਗ ਵਗੈਰਾ ਤਾਂ ਗ਼ਲਤ ਐ, ਓ ਨੀਂ ਐ, ਬੰਦਾ ਨਾ ਆਪਣੇ ਫ-ਅ-ਨਾਲ ਲੇ ਆਏ ਨ, ਆਪਨੇ ਹੱਥੋਂ ਜਾ ਕੇ ਲੇ ਆਏ ਓ ਫਰੈਂਡਸ। ਓ ਜਾਦਾ ਵਧੀਆ ਮਤਲਬ ਆਪਣੀ ਪਸੰਦ ਦੇ ਸੂਟ ਲੈਣਾ ਏ ਕੁਛ ਵੀ ਹੈ, ਦੇਖੋ ਹੁਣ ਅਸੀਂ ਐਦੇ ਚ ਸ਼ੋਪ ਕੁਛ ਵੀ ਮੀਸ਼ੋ ਐ, ਐਮਜੋਨ ਐ, ਕੁਛ ਵੀ ਐ। ਅਸੀਂ ਸੂਟ ਦੇਖਨੇ ਆਂ ਅਲੱਗ-ਅਲੱਗ ਡਿਜ਼ਾਇਨ ਦੇ ਦੇਖਨੇ ਆਂ, ਠੀਕ ਐ। ਏਦੇ 'ਚ ਸਾਨੂੰ ਐ ਹੁੰਦਾ ਚਾਰ ਕਲਰ ਦੇ ਦਿੰਦੇ ਨੇ ਹੁਣ ਦੇਖੋ ਅਸੀਂ ਸ਼ੋਪ 'ਤੇ ਜਾਵਾਂਗੇ ਉੱਥੇ ਸਾਨੂੰ ਕਿ ਇਤਨੀ ਡਿਜ਼ਾਇਨ ਅਲੱਗ-ਅਲੱਗ ਮਿਲਣਗੇ ਔਰ ਉਦੇ ਵਿੱਚ ਕਲਰ ਦੀ ਹਾਂ ਕਲਰ ਦੀ ਚੋਇਸ ਵੀ ਦੱਸ ਦੇਣਗੇ ਔਰ ਉਦੇ 'ਚ ਦੇਖੋ ਕਲਰ ਵੀ ਕੋਈ ਨਿਊਡ ਹੁੰਦਾ, ਕੋਈ ਕੇੜਾ ਹੁੰਦਾ ਐਦੇ ਤਾਂ ਮੈਂ ਜ਼ਿਆਦਾਤਰ ਮੈਂ ਨਿਊਡ ਕਲਰ ਨੀ ਦੇ
ਹਾਂਜੀ ਓ ਵੇਖੋ ਕੀ ਦੇ ਭੇਜਦੇ ਕੀ ਨੇ।
ਹਾਂ ਦਿਖਾਏਂਗੇ ਕੁਛ ਔਰ-ਔਰ
ਇੰਝ ਮੀਸ਼ੋ 'ਤੇ ਵੀ ਹੁੰਦਾ ਕਿ ਆਪਾਂ ਕੋਈ ਸਾਇਜ ਮੰਗਾਨੇ ਆ ਓ 'ਤੇ ਆਂਦਾ ਨੀ ਦੂਜਾ ਸਾਇਜ ਦੇ ਦਿੰਦੇ ਨੇ ਓ।
ਹਾਂ ਹੁਣ ਮੈਂ ਇੱਕ ਵਾਰ ਸਲੀਪਰ ਮੰਗਵਾਏ ਸੀਗੀ ਮੈਂ ਸਲੀਪਰ ਮੰਗਵਾਈ ਕੋ ਕੋਈ ਹੋਰ ਸੀ ਕਲਰ ਬਲੈਕ ਮੰਗਵਾਇਆ ਸੀਗਾ ਤੇ ਮੈਨੂੰ ਵਾਈਟ ਭੇਜ ਦਿੱਤਾ ਕਲਰ।
ਹਾਂ ਮੈਂ ਵੀ ਇੱਕ ਵਾਰ ਮੰਗਾਏ ਸੀ ਬਰਾਊਨ ਕਲਰ ਸਲੀ
ਫੇਰ ਉਸ ਤੋਂ ਬਾਅਦ ਹਾਂ, ਫਿਰ ਉਸ ਤੋਂ ਬਾਅਦ ਮੈਨੂੰ ਡਾਊਟ ਹੋਇਆ ਹਾਂ ਉਸ ਤੋਂ ਬਾਅਦ ਮੈਨੂੰ ਡਾਊਟ ਹੋਇਆ ਮੈਂ ਕੇਆ ਸ਼ਾਇਦ ਮੇਰੇ ਕੋਲ ਈ ਨਾ ਗਲਤੀ ਹੋਗੀ ਮੈਂ ਵਾਈਟ 'ਤੇ ਨਾ ਸ਼ਾਇਦ ਕਲਿਕ ਕਰ ਦਿੱਤਾ ਹੋਏ। ਔਰ ਜਦੋਂ ਮੈਂ ਦੇਖਿਆ ਫਿਰ ਮੈਂ ਕੇਆ ਬਲੈਕ ਫਿਰ ਔਰ ਮੈਂ ਫਿਰ ਓ ਜੇੜੇ ਡਿਲੀਵਰ ਆਏ ਸੀ ਨਾ ਮੈਂ ਉਨੂੰ ਵੀ ਦਿਖਾਇਆ ਮੈਂ ਕੇਆ ਦੇਖੋ ਬਈ ਆ ਮੈਨੇ ਬਲੈਕ ਪੇ ਕਰ ਰੱਖਾ ਔਰ ਈਨੋ ਨੇ ਵਾਈਟ ਦੇ ਦੀਆ ਮੇਰੇ ਕੋ ਕੈ ਰੇ ਉਨਸੇ ਗ਼ਲਤੀ ਹੋਗੀ-ਹੋਗੀ ਫਿਰ ਮੈਂ ਕੰਪਲੇਂਨ ਪਾਈ ਪੂਰਾ ਇੱਕ ਵੀਕ ਬਾ ਇੱਕ ਵੀਕ ਬਾਅਦ ਲੈਣ ਆਏ ਨੇ ਫਿਰ ਉਸ ਤੋਂ ਬਾਦ ਚੇਂਜ ਵੀ ਨੀ ਮੈਂ ਕਰਦੇ ਮਤਲਬ ਪੈਸੇ ਤਾਂ ਸਾਡੇ ਦੇ ਦੋ ਪੇਮੈਂਟ ਤਾਂ ਦੇ ਦੋ, ਪੇਮੈਂਟ ਦੇ ਕੇ ਵੀ ਨੀ ਗਏ ਪੇਮੈਂਟ ਮੇਰੀ ਉਦੇ ਪੈਂਡਿੰਗ ਵਿੱਚ ਰੱਖ ਦਿੱਤੀ ਬਈ ਅਗਲਾ ਕੁਛ ਸਮਾਨ ਮੰਗਾਓਗੇ 'ਤੇ ਉਦੇ ਵਿੱਚ ਅਡਜਸਟ ਹੋ ਜਾਣਗੇ। ਔਰ ਬੰਦੇ ਨੇ ਕਈ ਵਾਰ ਨਈ ਵੀ ਮੰਗਵਾਣਾ ਹੁੰਦਾ ਓ ਤਾਂ ਪੈਸੇ ਸਾਡੇ ਗਏ।
ਤੁਹਾਨੂੰ ਥੋੜੀ ਦੇਰ, ਥੋੜੀ ਦੇਰ 'ਚ ਕਾਲ ਕਰਨੀ ਆ ਮੇਰੇ ਘਰ ਗੈਸਟ ਆ ਗੇ ਨੇ।
ਠੀਕ ਏ, ਠੀਕ ਏ, ਠੀਕ ਏ ਸ ਸ਼੍ਰੀ ਕਾਲ ਜੀ।